ਹੈਲੋ, ਹਾਂਜੀ, ਨਮਸਤੇ ਜੀ।
ਨਮਸਤੇ, ਕਿਆ ਹਾਲ ਐ?
ਬਸ, ਵਧੀਆ, ਤੁਸੀਂ ਸੁਣਾਓ ਕਿੱਦਾਂ?
ਬਸ ਵਧੀਆ, ਕੀ ਕਰਦੇ?
ਕੁਛ ਨੀ ਬੈਠੇ ਸੀ ਚਾਹ ਪਾਣੀ ਪੀ ਕੇ
ਵਧੀਆ-ਵਧੀਆ, ਹੋਰ?
ਤੁਹੀ ਚਾਹ ਪੀਲੀ?
ਕਿੱਥੇ ਹਲੇ ਕਿੱਥੇ ਹਲੇ ਤਾਂ ਉੱਠੇ ਆ।
ਅੱਛਾ ਬੜੀ ਲੇਟ ਉੱਠੇ,
ਬਸ ਸੰਡੇ ਦਾ ਹੈ।
ਅੱਛਾ ਸੰਡੇ ਆ ਠੀਕ ਆ। ਹੋਰ ਪੜ੍ਹਾਈ ਲਿਖਾਈ ਕਿੱਦਾਂ ਚੱਲਦੀ।
ਉਹ ਵੀ ਵਧੀਆ,
ਅੱਛਾ ਕੀ ਪੜ੍ਹਦੇ ਹੋ?
ਗਿਆਰਵੀ ਚ,
ਅੱਛਾ ਕੀ ਕਰਦੇ ਹੋ? ਫਿਰ ਗਰਮੀ ਚ ਕਿਹੜੀ ਪੜ੍ਹਾਈ ਕਰਦੇ ਹੋ?
ਮੈਡੀਕਲ,
ਮੈਡੀਕਲ, ਠੀਕ ਹੈ।
ਹੂੰ,
ਫਿਰ ਵਧੀਆ ਚੱਲਦੀ ਹੈ ਪੜ੍ਹਾਈ ਮੈਡੀਕਲ ਦੀ?
ਬਹੁਤ ਵਧੀਆ।
ਠੀਕ ਐ, ਪੇਪਰ-ਪੂਪਰ ਕਦੋਂ ਹੋਣੇ ਆ?
ਪੇਪਰ ਹਲੇ ਮਤਲਬ ਨੇੜੇ ਹੀ ਹੈ, ਇੱਕ ਪਰਸੋਂ ਆ ਪੇਪਰ ਤਾਂ।
ਅੱਛਾ-ਅੱਛਾ ਠੀਕ ਹੈ। ਹੋਰ? ਹੋਰ ਕੋਈ ਨਵੀਂ ਤਾਜ਼ੀ?
ਬਾਅਦ ਪਿੱਛੇ ਜਿਹੇ ਟ੍ਰਿਪ ਗਈ ਥੀ
ਕਿੱਥੇ ਗਈ ਸੀ ਟ੍ਰਿਪ ਤੁਹਾਡੀ?
ਮਨਾਲੀ,
ਮਨਾਲ ਹੀ ਵਾ ਕਿਆ ਪਲੇਸ 'ਤੇ ਗਏ ਸੀਗੇ।
ਮਤਲਬ ਸਕੂਲ ਵੱਲੋਂ ਗਈ ਸੀ ਟ੍ਰਿਪ।
ਅੱਛਾ, ਅੱਛਾ ਹਾਂ ਸਕੂਲ ਵਲੋਂ ਫਿਰ ਤਾਂ ਫਰੈਂਡਸ ਹੋਣਗੇ ਸਾਰੇ ਨਾਲ
ਸਾਰੇ ਸਿਗੇ।
ਹਾਂ-ਹਾਂ,
ਇੰਜੋਏ ਕਰਕੇ ਆਏ ਆ, ਫਰੈਂਡਸ ਹੋਣ ਨਾਲ ਫਿਰ ਇੰਜੋਏ ਵਧੀਆ ਹੋ ਜਾਂਦਾ।
ਹਾਂ ਫਰੈਂਡਜ ਨਾਲ ਤਾਂ ਇੰਜੋਏ ਵਧੀਆ,
ਹੂੰ,
ਕੀ-ਕੀ ਕਰਿਆ ਫੇਰ ਉੱਥੇ ਤੁਸੀਂ?
ਪਹਿਲਾਂ ਚਲ ਅਸੀ ਪਹੁੰਚੇ। ਰਾਤ ਸਵੇਰੇ-ਸਵੇਰੇ ਪਹੁੰਚੇ ਜਮਾ ਹੀ ਅਸੀਂ ਉੱਥੇ
ਅੱਛਾ, ਕਿੰਨੇ ਵਜੇ ਸੁੱਤੇ
ਪਹੁੰਚ ਜਾ ਹੋ ਪਹੁੰਚ ਕੇ ਹੋਵਾਂਗੇ ਅਸੀ ਛੇ ਸੱਤ ਵਜੇ,
ਅੱਛਾ-ਅੱਛਾ,
ਕਿਦਾ? ਰਾਤ ਨੂੰ ਅਸੀਂ ਗਿਆਰਾਂ ਅ ਦਸ ਗਿਆਰਾਂ ਵਜੇ ਤੁੁਰੇ ਸੀਗੇ। ਹੋਰ ਤਾਂ ਬਸ ਉੱਥੋਂ ਦੀ ਮਨ
ਅੱਛਾ ਹੈਲੋ,
ਹੈਲੋ,
ਹਾਂਜੀ,
ਹਾਂ,
ਅੱਛਾ ਦਸ ਗਿਆਰਾਂ ਵਜੇ ਤੁਰ ਸੀਗੇ, ਰਾ ਪੂਰੀ ਰਾਤ ਟਰੈਵਲ ਕਰਿਆ ਹੈਂ।
ਪੂਰੀ, ਹਾਂ ਓਵਰ ਨਾਈਟ ਟਰੈਵਲ ਸੀ।
ਅੱਛਾ ਸੌਂ ਵੀ ਗਏ ਸੀਗੇ, ਕਿ ਨਹੀਂ ਸੁੱਤੇ ਸੀਗੇ ਗੱਲਾਂ ਬਾਤ ਬਾਤਾਂ ਮਾਰੀ ਗਏ।
ਗੱਲਾਂ ਬਾਤਾਂ ਹੀ ਮਾਰੀਆਂ ਹੈ, ਰਾਤ ਨੂੰ ਨੀਂਦ ਕਿੱਥੇ ਆਦੀ ਹੈ।
ਅੱਛਾ ਸੁੱਤੇ ਨੀ ਤੁਸੀਂ ਬੱਸਾਂ ਚ ਹੈਂ
ਹੂ
ਇਹ ਤਾਂ, ਮਾੜਾ ਮੋਟਾ ਤਾਂ ਸੋਈ ਗਏ ਹੋਊਗੇ
ਵਿੱਚ ਦੀ ਇੱਕ ਦੋ ਘੰਟੇ ਦੀ, ਅੱਖ ਲੱਗ ਗਈ ਹੋਣੀ ਆ। ਉਹ ਵੱਖਰੀ ਗੱਲ ਆ, ਉਹ ਤਾਂ ਬਾਕੀ ਸੁੱਤੇ ਹੀ ਨੀ
ਹ ਅੱਛਾ
ਹੂ
ਠੀਕ ਹੈ, ਵਧੀਆ ਇੰਜੋਏ ਕਰਿਆ ਫਿਰ ਹੈਂ?
ਬਹੁਤ
ਫਿਰ ਕਿਨੇ ਵਜੇ ਪਹੁੰਚੇ ਸਵੇਰੇ?
ਅਸੀਂ ਛੇ ਸੱਤ ਵਜੇ ਪਹੁੰਚ ਗਏ, ਉਹ ਤੋਂ ਬਾਅਦ ਤਿਆਰ ਤਿਯੁਰ ਹੋ ਕੇ ਫਰੈਸ਼ ਹੋ ਕੇ, ਰੋਟੀ ਰੂਟੀ ਖਾ ਕੇ
ਅੱਛਾ
ਫੇਰ ਅਸੀਂ ਗਏ ਉੱਧਰ, ਹਡਿੰਬਾ ਟੈਂਪਲ ਤੇ ਮਾਲ
ਸਭ ਨੋ ਪਹਿਲਾਂ ਕਿੱਥੇ ਪਹੁੰਚੇ ਸੀਗੇ ਤੁਸੀ? ਸਭ ਤੋਂ ਪਹਿਲਾਂ ਕਿੱਥੇ ਪਹੂਚੈ
ਪਹਿਲਾਂ ਤਾਂ ਅਸੀਂ ਹੋਟਲ ਗਏ ਸੀਗੇ।
ਉਥੇ ਮਨੀਕਰਨ ਸਾਹਿਬ ਨੀ ਗਏ ਤੁਸੀਂ
ਹਾਂ ਸੱਚ, ਮਨੀਕਰਨ ਸਾਹਿਬ ਵੀ
ਆਓ ਮੈਂ ਕਿਹਾ ਉ ਰਸਤੇ ਚ ਹੀ ਪੈਂਦਾ ਵਾ, ਪਹਿਲਾਂ ਤਾਂ ਉਹੀ ਆਉਂਦਾ ਵਾ, ਵੀ ਉੱਥੇ ਨੀ ਲੈ ਕੇ ਗਏ।
ਹਾ, ਮਨੀਕਰਨ ਸਾਹਿਬ ਮੱਥਾ ਟੇਕ ਕੇ, ਉੱਧਰ ਦੀ ਫਿਰ ਸਿੱਧਾ ਹੋਟਲ ਨੂੰ ਹੋ ਗਏ। ਉੱਥੇ ਚੈਕਇਨ ਕਰਕੇ, ਰੈਸਟ ਕੀਤੀ।
ਹੂ
ਫਿਰ ਅਸੀਂ ਸ਼ਾਮ ਨੂੰ ਨਿਕਲੇ ਉਹਦੇ ਲਈ, ਹਡੀਬਾ ਟੈਂਪਲ ਤੇ ਮਾਲ ਰੋਡ ਲਈ। ਦੁਪਹਿਰ ਕ ਜੇ ਨੂੰ, ਮੌਸ ਐ ਵੀ ਹੀ ਨੀ ਕਿ ਦੁਪਹਿਰੇ ਜਿਵੇਂ ਆਪਣੇ ਇੱਥੇ ਧੁੱਪ ਹੁੰਦੀ ਉਹ ਚੀਜ਼ ਨੀ, ਉੱਥੇ ਪੂਰੀ ਮਤਲਬ ਵਧੀਆ ਠੰਡਾ ਮੌਸਮ ਸੀ। ਤੇ ਫਿਰ ਟਾਈਮ, ਨਾ ਬਰਫ਼ ਤਾਂ ਹੈ ਣੀ, ਬਰਫ਼ ਤਾਂ ਹੈ ਣੀ ਜਿਵੇਂ ਮੀਹ ਵਾਲਾ ਮੌਸਮ ਹੁੰਦਾ
ਹਾਂ ਹਾਂ
ਔਵੇਂ ਦਾ ਮਤਲਬ ਮੌਸਮ ਜਿਹਾ ਸੀਗਾ
ਅੱਛਾ ਅੱਛਾ ਠੀਕ ਏ
ਚੱਲ ਠੰਡ ਦਾ
ਠੰਡ ਸੀ
ਸੀਗੀ
ਅੱਛਾ, ਤੁਸੀਂ ਮੋਟੇ ਕੱਪੜੇ ਲੈ ਕੇ ਗਏ ਸੀ ਫਿਰ
ਹਾਂ ਲੈ ਕੇ ਗਏ ਸੀ ਥੋੜੇ ਬਹੁਤ, ਮਤਲਬ ਐਂ ਹੁੰਦਾ ਨੇ ਨਾ ਉੱਥੇ ਮਤਲਬ ਸਵੇਰੇ ਸਵੇਰੇ ਚ ਥੋੜੀ ਬਹੁਤੀ ਗਰਮੀ ਹੁੰਦੀ ਆ। ਜੇ ਰਾਤ ਨੂੰ ਕਰੀਏ ਫਿਰ ਥੋੜੀ ਠੰਡ ਹੋ ਜਾਂਦੀ ਆ ਰਾਤ ਹੁੰਦੇ ਹੁੰਦੇ।
ਅੱਛਾ
ਉਹ ਫਿਰ ਨਾਲ ਲੈ ਗਏ ਸੀਗੇ, ਕੱਪੜੇ ਥੋੜੇ
ਅੱਛਾ ਅੱਛਾ ਲੈ ਗਏ ਸੀ ਮੋਟੇ, ਠੀਕ ਆ ਹਾਂ ਠੰਡ ਹੁੰਦੀ ਏ ਨਾ, ਤਾਹੀ ਹੋਰ ਫੇਰ, ਫਿਰ ਕਿੱਥੇ ਪਹੁੰਚੇ ਤੁਸੀਂ ਫਿਰ?
ਫਿਰ ਪਹਿਲਾਂ ਤਾਂ ਹੜੀਬਾਂ ਟੈਂਪਲ ਗਏ, ਉੱਥੇ ਮੱਥਾ ਟੇਕ ਕੇ, ਉੱਪਰ ਖਾ ਕਾਫੀ ਹੈਗੀ ਆ ਚੜਾਈ ਉਹਦੀ, ਪੌੜੀਆਂ ਇੱਥੇ
ਰੜਿੰਬਾ ਟੈਂਪਲ ਦੀ ਅੱਛਾ।
ਉੱਥੇ ਮੱਥਾ ਟੇਕ ਕੇਂ।
ਹਮ।
ਫਿਰ ਵਾਪਸੀ ਤੇ ਫਿਰ ਅਸੀਂ ਉਦਰ ਮਾਲ ਰੋਡ ਨੂੰ ਲੰਘ ਗਿਏ।
ਅੱਛਾ ਮਾਲ ਰੋਡ ਚ ਕੀ - ਕੀ ਅੱਛਾ ਕੀ ਸੀਗਾ ਮਾਲ ਰੋਡ ਚ' ਅੱਛਾ ਦੁਕਾਨਾਂ ਹੀ ਆ ਸ਼ੋਪ? ਮਾਰਕੀਟ ਲੱਗੀ ਹੋਣੀ ਆ।
ਹਮ ਮਾਰਕੀਟ ਹੀ ਇੱਕ ਤਰ੍ਹਾਂ ਦੀ।
ਹਾਂ। ਬਸ ਡੈਕੋਰੇਟ ਦਾ ਸਮਾਨ ਖਾਣ ਪੀਣ ਦਾ।
ਖਾਣ ਪੀਣ ਦਾਊਗਾ ਨਹੀਂ ਐਵੇਂ ਵੀ ਨੀ। ਜਿਵੇਂ ਨੋਰਮਲ ਦੁਕਾਨਾਂ ਹੁੰਦੀ ਮਾਰਕੀਟ ਚ' ਉਵੇਂ ਆ। ਕੋਈ ਕੱਪੜੇ ਦੀ ਹੋ ਗਈ ਕੋਈ ਕਿਸੇ ਦੀ ਹੋ ਗਈ।
ਅੱਛਾ।
ਹਮ।
ਮਾਲ ਰੋਲ ਜਾਣੀ ਕੀ ਕਿਉਂਕਿ ਏਡੀ ਖਾਸ ਚੀਜ਼ ਨਹੀਂ ਹੈਗੀ।
ਨਹੀਂ ਹੈ। ਤਾਂ ਵਧੀਆ ਟੂਰਿਸਟ ਪਲੇਸ ਬਹੁਤ ਵਧੀਆ ਉੱਥੇ। ਜਿੱਥੇ ਮਰਜ਼ੀ ਲੰਘ ਜਾਓ। ਚੀਜ਼ ਉੱਥੇ ਵਧੀਆ ਮਿਲ ਜਾਂਦੀ ਆ।
ਅੱਛਾ ਲਿਆ ਸੀ ਕੁਛ।
ਹਾਂ। ਇੱਕ ਲਿਆ ਹੋ ਲਿੱਤਾ ਸੀ ਮਫਲਾਰ ਜਿਹਾ ਸੀਗਾ।
ਅੱਛਾ - ਅੱਛਾ।
ਹਮ ਹਾਂ।
ਹੋਰ।
ਹੋਰ ਬਸ। ਉਹ ਤੋਂ ਬਾਅਦ ਚੱਲ ਅਗਲੇ ਦਿਨ।
ਹਮ।
ਅਸੀਂ ਨੰਗ। ਅਸੀਂ ਵਾਪਸ ਆ ਕੇ। ਉਥੋਂ ਅਗਲੇ ਦਿਨ ਫਿਰ ਗਏ ਸੀ ਉੱਥੇ? ਰੋਹਤਾਗ ਤਾਂ ਪਾਸ।
ਰੋਹਤਾਂਗ ਪਾਸ ਅੱਛਾ। ਉਹੀ ਵੀ ਰੋਹਤਾਂਗ ਪਾਸ
ਹੈਗਾ ਤਾਂ ਵੈਸੇ ਹੋਟਲ ਤਾਂ ਦੂਰ ਹੀ ਸੀਗਾ।
ਹਾਂ।
ਅਟਲ ਟੈਨਲ ਹੋ ਗਿਆ। ਫਿਰ ਕਰਦੇ - ਕਰਦੇ ਰੋਤਾਂਗਪਥ ਅਸੀਂ ਉੱਥੇ ਹੀ ਲਾਇਆ ਦੇਣਾ।
ਅੱਛਾ ਅੱਛਾ ਰੋਹਤਾਂਗ ਪਾਸਤੇ।
ਹਾਂ। ਉੱਥੇ ਦਿਨ ਲਾਏ ਕਿਉਂਕਿ ਹੈ ਵੀ ਦੂਰ ਸੀਗਾ ਫਿਰ ਪੂਰੀ। ਫੇਰ ਉੱਥੇ ਲਾਇਆ ਦਿਨ ਪੂਰਾ।
ਅੱਛਾ ਉੱਥੇ ਪੂਰਾ ਦਿਨ ਕੱਢਿਆ ਨੇ। ਉੱਥੇ ਉਹ ਹੁੰਦੀ ਆ ਬਰਫ਼?
ਬਰਫ਼ ਤਾਂ ਬਹੁਤ ਮਤਲਬ। ਜਿਵੇਂ ਅਟਲ ਟਨਲ ਤੋਂ ਬਾਹਰ ਨਿਕਲਦੇ ਆ। ਉੱਥੇ ਤਾਂ ਹੈ ਨਹੀਂ ਸੀ ਵੈਸੇ ਦਿਖਾਉਂਦੇ ਨੇ। ਵੀਡੀਓ ਚ ਕਿ ਬਰਫ਼ ਹੁੰਦੀ ਹੈ ਪਰ ਸਾਡੇ ਵੇਲੇ ਹੈ ਨਹੀਂ ਸੀ।
ਅੱਛਾ।
ਉਹ ਤੋਂ ਬਾਅਦ ਜ਼ਿਆਦਾ ਅਸੀਂ ਉੱਪਰ ਪਹੁੰਚੇ ਰੋਹਤਾਂਗ ਪਾਸ ਉੱਥੇ ਸੀ ਜ ਬਰਫ਼ ਵਧੀਆ।
ਪਾਸਤੇ ਸੀਗੀ ਬਰਫ਼।
ਪਹਾੜਾਂ ਦੇ ਪੀਕ-ਪੀਕ ਤੇ ਸੀਗੀ ਬਰਫ਼ ਹੋਰ ਜ਼ਿਆਦਾ ਹੈ ਨਹੀਂ ਸੀ।
ਆਹ ਤੁਹਾਡੇ ਤੁਸੀਂ ਤਾਂ ਬਰਫ਼ ਦੇ ਵਿੱਚ ਗਏ ਸੀਗੇ।
ਹਾਂ - ਹਾਂ ਬਰਫ਼ ਚ ਗਏ ਸੀ। ਉੱਪਰ ਜਮਾਂ
ਹਮ ਮਜ਼ਾ ਆ ਗਿਆ ਹੋਣਾ ਨਾ। ਬਰਫ਼ ਚ ਜਾਂ ਕੇ। ਇੱਕ - ਦੂਜੀ ਤੇ ਮਾਰੇ ਨੀ ਚੱਕ ਕੇ ਬਰਫ਼ ਤੁਸੀਂ।
ਬਹੁਤ ਮਾਰੀ ਆ। ਖੇਡੇ ਆ ਲੱਗਦੀ ਬਹੁਤ ਆ ਉਹ।
ਸੱਟ ਲੱਗਦੀ ਹੈ। ਕੱਪੜੇ ਤਾਂ ਮੋਟੇ ਪਾਏ ਹੁੰਦੇ ਆ।
ਮੋਟੇ ਪਾਏ ਹੁੰਦੇ ਆ। ਪਰ ਸੱਟ ਤਾਂ ਲੱਗਦੀ ਹੈ।
ਅੱਛਾ। ਵਧੀਆ ਕਰਿਆ ਫੇਰ ਤਾਂ ਤੁਸੀਂ। ਉਥੇ ਕੋਈ ਐਕਟੀਵਿਟੀ ਵੀ ਕਰੀ ਤੁਸੀਂ।
ਐਕਟੀਵਿਟੀ ਮਤਲਬ ਹੈਗੀ ਸੀਗੀ ਦੋ -ਤਿੰਨ।
ਹੂੰ।
ਜਿਵੇਂ ਆਪਣਾ ਹੋ ਗਿਆ, ਅ ਜ਼ਿਪ ਲਾਈਨ ਹੋ ਗਈ। ਉਹ ਵੀ ਕੀਤੀ ਆ।
ਅੱਛਾ।
ਜਿਪ ਲਾਈਨ ਵਾਲੋਂ ਵੀ, ਇੱਕ ਪਹਾੜ ਤੋਂ ਦੂਜੇ ਪਹਾੜ
ਹਾਂ ਹਾਂ ਹਾਂ ਹਾਂ। ਅੱਛਾ, ਡਰ ਨਹੀਂ ਲੱਗਦਾ।
ਨਾ ਨਾ।
ਹਾਂ।
ਤੇ ਯਾਕ ਰਾਈਡਿੰਗ ਸੀਗੀ।
ਯਾਕ ਰਾੲਈਡਿੰਗ ਅੱਛਾ। ਉਹ ਜਿਹੜਾ ਉਹ ਤਾਂ ਕੀ ਆਪਾ ਬਾਂਲਾ ਦੇਖੀ ਏ ਹਨਾ।
ਹਾਂ। ਇੱਕ ਟਿਊਬ ਇੱਕ ਟਿਊਬ ਸੀਗੀ, ਉੱਥੇ ਬਹਿ ਕੇ ਸਲਾਈਡ ਪੂਰਾ ਨੀਚੇ ਤੱਕ,
ਅ ਬਰਫ਼ ਵਾਲੇ ਚ
ਹਾਂ। ਫੇਰ ਉੱਥੋਂ ਦੀ ਵਾਪਸ ਉੱਪਰ ਚੜ੍ਹ ਕੇ ਆਏ ਸੀ।
ਅੱਛਾ। ਉਹ ਤੁਸੀਂ ਉਹ ਨੀ ਕਰੀ, ਜਿਹੜੀ ਆਪਣੇ ਆਪ ਤੁਸੀਂ ਉਹ ਕਰਦੇ ਨੇ।
ਕਿਹੜੀ, ਉਹ ਤਾਂ ਕੋਈ ਫਾਇਦਾ ਹੀ ਨਹੀਂ ਸੀ ਉੱਥੇ।
ਕਿਓ?
ਮੈਂ ਜਿਹੜੇ ਹਿਸਾਬ ਦੀ ਆਪਾਂ ਸੋਚਦੇ ਹਾਂ ਕਿ। ਚੱਲ ਮਿਲ ਗਈ, ਥੋੜ੍ਹੀ ਦੇਰ ਆਪਾਂ ਨੇ ਇਧਰ- ਉਧਰ ਘੁੰਮ ਕੇ ਐਵੇਂ ਸੋਚ ਅੱਛਾ ਸੀਗੇ ਸੈਲਫੀ।
ਹੂੰ।
ਬਟ ਉਹਦਾ ਇਈ ਆ ਕਿ, ਮਤਲਬ ਇੱਕ ਪਲੇਨ ਜਿਹੀ ਜਗ੍ਹਾ ਆ। ਉੱਥੇ ਥੋੜ੍ਹਾ ਜਿਹਾ ਐਵੇਂ, ਬੱਸ ਮਾਰ-ਮੂਰ ਕੇ ਜੇ ਬੱਸ ਦੇ ਦੋ।
ਅੱਛਾ-ਅੱਛਾ। ਹੋਰ ਤਾ ਕੋਈ ਫਾਈਦਾ ਨੀ, ਅੱਛਾ ਅੱਛਾ। ਚਲੋ, ਹੋਰ ਕੀ ਹੋਰ ਤਾਂ ਵਧੀਆ ਰੇ ਗੱਲ ਕਰਨੀ।
ਹਾਂ ਬਾਕੀ ਵਧੀਆ ਸੀ। ਬਾਕੀ ਅਸੀਂ ਖੁੱਦ ਵੀ ਸਲਾਈਟ ਹੋਰ ਬਾਕੀ ਸਾਨੂੰ ਟਿਊਬ ਦੀ ਵੀ ਜ਼ਿਆਦਾ ਲੋੜ ਨੀ ਪਈ। ਅਸੀਂ ਖੁਦ ਹੀ ਸਲਾਈਡ ਹੋਈ ਗਏ।
ਹੈਂ ਕਾ ਦੀ,
ਮਤਲਬ ਜਿਵੇਂ ਉੱਥੇ ਟਿਊਬ ਵਾਲੇ ਕਿੱਤੀ। ਕਿਸੀ ਟਿਊਬ ਤੇ ਬਿਠਾ ਕੇ ਨੀਚੇ ਸਲਾਈਡ ਕਰ ਦਿੰਦੇ ਸੀ। ਦਰਹਸਲ ਫਿਸਲਣ ਸੀ ਨਾ ਉੱਥੇ
ਹਾਂ ਹਾਂ ਹਾ।
ਤੇ, ਸਾਨੂੰ ਇੱਕ ਵਾਰੀ ਟਿਊਬ ਚਾਲੂ ਵੈਸੇ ਤਾਂ ਕਰਨੀ ਸੀਗੇ, ਟਿਊਬ ਵਾਲਾ ਲਿੱਤਾ। ਬਾਕੀ ਤਾਂ ਅਸੀਂ ਖੁਦ ਹੀ ਸਲਾਈਡ ਕਰੀ ਗਏ।
ਹਾ ਤਾਂ ਫੇਰ ਟਿਊਬ ਵਾਲੀ ਲੈਣ ਦੀ ਲੋੜ ਨੀ ਸੀ। ਤੁਹਾਨੂੰ ਆਪ ਹੀ ਸਲਾਈਡ ਕਰ ਸੀ
ਬਸ।
ਤਾਂ ਪਤਾ ਨੀ ਨਾ ਹੁੰਦਾ। ਪਹਿਲਾਂ -ਪਹਿਲਾਂ
ਹਾਂ।
ਅਸੀਂ ਨੀਚੇ ਨੂੰ ਜਾਈਏ। ਗਿਰਜੀ ਏ, ਬਸ ਕਦੇ ਕੁਝ, ਕਦੇ ਕੁਝ।
ਇੰਜੋਏ ਫੁਲ ਵੈਰੀ ਗੁੱਡ ਫੇਰ ਤਾ।
ਹੂੰ ਹੂੰ।
ਹੂੰ, ਵਾਟਰਫਾਲ ਵੀ ਗਏ ਸੀਗੇ।
ਉਹ ਅਗਲੇ ਦਿਨ ਗਏ ਅਸੀਂ। ਰੂਤਾਂਗ ਪਾਸ ਤੋਂ,
ਅੱਛਾ ਅੱਛਾ, ਫੇਰ ਰੋਤਾਂਗ ਪਾਸ ਉੱਥੋ ਆ ਕੇ ਫੇਰ ਤੁਸੀ, ਜਿਹੜਾ ਹੋਟਲ ਤੇ ਰੁਕੇ ਹੋਣਗੇ ਹਨਾ।
ਹਾਂ ਹੋਟਲ ਤੇ,
ਹਾਂ ਖਾਣਾ, ਪਾਉਣਾ ਵਧੀਆ ਸੀਗਾ।
ਹਾਂ ਬਹੁਤ ਵਧੀਆ।
ਰੋਟੀ, ਰੋਟੀ ਵਧੀਆ ਮਿਲਦੀ?
ਸਵੇਰੇ -ਸਵੇਰੇ ਆਲੂ ਵਾਲੀ ਪਰੌਂਠੀਆਂ ਤੇ, ਸ਼ਾਮ ਨੂੰ ਸਬਜ਼ੀ ਸੁਬਜ਼ੀ ਹੁੰਦੀ ਹੈ।
ਅੱਛਾ।
ਜੇ ਕਿਸੇ ਨੇ ਪੋਹਾ ਖਾਣਾ ਉਹ ਵੀ ਹੈਗਾ, ਮਤਲਬ ਲਾਈਟ ਕਿਸੇ ਨੇ ਖਾਣਾ।
ਮੋਰਨਿੰਗ 'ਚ
ਮੋਰਨਿੰਗ 'ਚ ਯਾ ਰਾਤ ਨੂੰ।
ਚੰਗਾ ਜੀ ਚਲੋ ਫੇਰ, ਠੀਕ ਹੈ ਜੀ, ਫੇਰ ਕਰਦੇ ਹਾਂ ਠੀਕ ਹੈ ਜੀ, ਓਕੇ ਜੀ, ਬਾਏ।